ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਠੀਕ ਹਾਂ।
ਹਾਂਜੀ। ਜੀ ਹੋਰ ਘਰੇ ਠੀਕ ਨੇ ਸਾਰੇ ਹਾਂਜੀ ਵਧੀਆ।
ਸਭ ਵਧੀਆ ਤੁਸੀਂ ਆਪਣਾ ਸੁਣਾਓ?
ਹਾਂਜੀ ਹਾਂਜੀ ਸਭ ਵਧੀਆ ਹੋਰ ਕੀ ਕਰਦੇ ਸੀਗੇ।
ਬਸ ਹੁਣ ਸ਼ਾਮਾਂ ਪੈਂਦੀਆਂ ਪਈਆਂ ਸ਼ਾਮ ਦੀ ਚਾਹ ਦੀ ਤਿਆਰੀ ਕੀ ਖਾਣਾ ਹੈ ਚਾਹ ਦੇ ਵਿੱਚ ਨਾਲ
ਹਾਂਜੀ ਹਾਂ ਵੈਸੇ ਵੈਸੇ ਜਿੰਨੀ ਮਰਜ਼ੀ ਗਰਮੀ ਹੋਵੇ ਆਪਾਂ ਚਾਹ ਤਾਂ ਫੇਰ ਵੀ ਪੀਣੀ ਹੋ ਹੈ।
ਆਹੋ।
ਹਾਂਜੀ ਹਾਂਜੀ ਤੇ ਪੰਜਾਬੀ ਹਰ ਕੁਛ ਛੱਡ ਸਕਦੇ ਨੇ ਚਾਹਅ ਨੀ ਛੱਡ ਸਕਦੇ।
ੳਤੇ ਹੈ।
ਹਾਂਜੀ। ਜੀ ਫਿਰ ਸ਼ਾਮ ਦੇ ਸ਼ਾਮ ਦੇ ਖਾਣੇ ਦੀ ਵੀ ਤਿਆਰੀ ਕਰਦੇ ਹੋਵੋ ਗੇ
ਆਹੋ
ਕੀ ਬਣਾਓ ਉਗੇ ਫੇਰ
ਅੱਜ ਅਸੀਂ ਤਾਂ ਮੂੰਗੀ ਮਸਰੀ ਹੀ ਬਣਾਉਂਦੀ ਹੈ। ਹਲਕੀ ਫੁਲਕੀ ਅੱਜ ਗਰਮੀ ਬਹੁਤ ਹੋਈ ਦੀ ਹੈ ਨਾ ਅੱਜ ਸਵੇਰੇ ਐਕਚੁਲੀ ਨੂੰ ਨਾਸ਼ਤੇ ਦੇ ਵਿੱਚ ਬ੍ਰੈਡ ਪਕੌੜੇ ਖਾਧੇ ਹੈ ਆਲੂ ਦੇ ਆਲੂ ਭਰ ਕੇ ਨਹੀਂ ਜਿਹੜੇ ਬਣਾਉਂਦੇ
ਹਾਂਜੀ ਹਾਂਜੀ
ਉਹ ਹੁਣ ਬੜੇ ਹੈਵੀ ਹੋ ਗਿਆ ਸੀ ਸਵੇਰੇ ਨਾਸ਼ਤਾ ਭਾਰੀ ਹੋ ਗਿਆ ਤੇ ਹੁਣ ਕਿ ਰਿਹ ਤੇ ਰਾਤੀ ਮੈ ਹਲਕਾ ਫੁਲਕਾ ਜ ਬਣਾ
ਹਾਂਜੀ ਹਾਂਜੀ ਉਹ ਵੈਸੇ ਐਹੀ ਹੁੰਦਾ ਨਾ ਕਿ ਅਗਰ ਆਪ ਪਾਂ ਸਵੇਰੇ ਜਾਂ ਦੁਪਹਿਰ ਨੂੰ ਕੁਛ ਹੈਵੀ ਕਰ ਲਈਏ ਨਾ ਫੇਰ ਆਪਾਂ ਨੂੰ ਸ਼ਾਮ ਨੂੰ ਇਹ ਹੁੰਦਾ ਕਿ ਕੋਈ ਹਲਕੀ ਜਿਹੀ ਚੀਜ਼ ਖਾ ਲਈਏ
ਆਹੋ।
ਹਾਂਜੀ ਉਹੀ ਆ ਬਸ ਹੋਰ ਦੱਸੋ
ਬਸ ਤੁਸੀਂ ਦੱਸੋ, ਸ਼ੋਪਿੰਗ ਸ਼ੂਪਿੰਗ ਕੀਤੀ ਨਹੀਂ ਕੀਤੀ
ਨਹੀਂ ਜੀ ਹਜੇ ਤਾਂ ਨਹੀਂ ਬਸ ਕੋਲਜ ਮੇਰਾ ਖ਼ਤਮ ਹੋ ਗਿਆ ਸੀਗਾ। ਫੇਰ ਮੈਂ ਸੋਚਿਆ ਹਜੇ ਗਰਮ ਮੀ ਐ ਕੁਛ ਨਹੀਂ ਕਰਦੇ ਬਸ ਘਰੇ ਬੈਠ ਕੇ ਰੈਸਟ ਕਰਾਂਗੇ ਹਾਂ ਹਾਂ ਹਾਂਜੀ ਤੁਸੀਂ ਦੇਖੋ ਵੁ ਗਰਮੀ ਕਿੰਨੀ ਜਿਆਦਾ ਹੋ ਰਹੀ ਐ।
ਆਹੋ ਉਹ ਤੇ ਹੈ।
ਹੁਣ ਤਾਂ ਐਂ ਹੁੰਦਾ ਨਾ ਤਾਂ ਦੇਖੋ ਕੁੱਛ ਖਾਨ ਦਾ ਵੀ ਦਿਲ ਕਰਦਾ ਐ ਹੁੰਦਾ ਵੀ ਬਸ ਉਹ ਕਰੀ ਰੱਖੋ ਪਾਣੀ ਪੀ ਪੀ ਕੇ, ਹਾਂਜੀ ਪਾਣੀ ਪੀ ਜਾਂਦੇ ਆ, ਅਸੀਂ ਤਾਂ
ਵਾ ਵਾਰੀ ਸੀ ਗੁਰਦੁਆਰੇ ਉ ਉੱਥੇ ਛਬੀਲ ਹੁੰਦੀ ਹੈ।
ਹਾਂਜੀ ਹਾਂਜੀ
ਵਾਹਿਗੁਰੂ ਉਹ ਪਿਆਸ ਲੱਗੀ ਸੀ ਦੋ ਗਲਾਸ ਪੀਲੇ ਉਹ ਦੋ ਆਣ ਵਗਤ ਪੀਲੇ ਦੋ ਜਾਂਣਦੇ ਹੀ ਮਿਲੇ ਦੀ ਰੋਟੀ ਨਹੀਂ ਖਾਧੀ ਮੈਂ ਇੰਨਾ ਮਤਲਬ ਹੈਵੀ ਬੰਦ ਹੋ ਗਿਆ।
ਹਾਂਜੀ ਉਹ ਪਾਣੀ ਨਾਲ ਵੀ ਐਂ ਹੋ ਜਾਂਦਾ ਵੀ ਅਗਰ ਆਪਾਂ ਥੋੜ੍ਹਾ ਬਹੁਤ ਉਹ ਕਰ ਲੈਂਦੇ ਹਾਂ ਪਾਣੀ ਪੀ, ਪੀ ਕੇ ਵੀ ਰੱਜ ਆ ਜਾਂਦਾ ਆਪਾਂ ਨੂੰ
ਟੇਡ ਆਫਰ ਜਾਂਦਾ ਹੈ। ਫੇਰ ਦਿਲ ਹੀ ਨਹੀ ਕਰਦਾ। ਕੁਛ ਖਾਂਦੇ ਨਾ ਕੁਛ ਪੀਂਦੇ ਅੱਜ ਵੀ ਇਹੀੋ ਹੀ ਹੋਇਆ। ਬ੍ਰੈਡ ਪਕੌੜੇ ਖਾ ਲੈਣੇ ਹੁਣ ਪੰਜ ਅਧੇ ਘੰਟੇ ਬਾਅਦ
ਪਾਣੀ ਦੀ ਪਿਆਸ ਫੇਰ ਇਹ ਵੀ ਹੈ ਆਪਣੇ ਤਾਂ ਨੋਰਮਲ ਪਾਣੀ ਵੀ ਨੀ ਪੀਆ ਜਾਂਦਾ। ਫੇਰ ਦਿਲ ਕਰਦਾ ਵੀ ਠੰਡਾ ਜਾਂ ਪਾਣੀ ਪੀਓ
ਉਹੀ ਤੇ
ਹਾਂ ਜੀ ਫੇਰ ਆਪਾਂ ਠੰਡਾ ਪਾਣੀ ਪੀਂਦੇ ਹਾਂ, ਫੇਰ ਬਸ ਤੁਹਾਨੂੰ ਪਤਾ ਆਪਾਂ ਐ ਸੋਦੇ ਹਾਂ ਵੀ ਐਂਨ ਪੂਰਾ ਪਿਓਰ ਠੰਡਾ ਪੀਲੀਏ ਬਰਫਵਾਲਾ ਫੇਰ ਗਲਾ
ਆ ਹਾਂ ਪ੍ਰਸਾਦਾ ਦੇ ਪੀਤਾ ਹੀ ਨੀ ਜਾਂਦਾ, ਵੇਖਿਆ ਵੀ ਨੀ ਜਾਂਦਾ।
ਹਾਂਜੀ, ਹਾਂਜੀ, ਹਾਂਜੀ ਜਾਂਸੀ ਤਾਂ ਉਹੀ ਤਾਂ ਹੈਗਾ ਹੋਰ ਦੱਸੋ।
ਬਸ ਵਧੀਆ ਸੋਚ ਰਹੀ ਸੀ ਮਾਰਕੀਟ ਜਾਣਾ ਵੇ
ਹਾਂਜੀ
ਹੁਣ ਛੁੱਟੀਆਂ ਨੇ, ਨਾ ਆਟੋ ਤੇ ਹੀ ਹੂਣ ਇੰਨੀ ਗਰਮੀ ਚ ਨਹੀਂ ਪੈਦਲ ਨੀ ਤੁਰਿਆ ਜਾਂਦਾ। ਔਟੋ ਕਰ ਲਾਂਗੀ ਔਟੋ 'ਤੇ ਹੀ ਜਾਵਾਂਗੀ।
ਹਾਂ ਔਹੀ ਹੈ ਕਿ ਚਲੋ ਹਨਾ। ਆਟੋ ਚ ਏਹ ਕਿ ਚਲੋ ਸਹੀ ਹੈ ਅਗਲਾ ਜਲਦੀ ਮੁੜੇ ਆੰਦਾ ਸਮਾਨ ਵ
ਆਹ ਉਹ ਸਿਸਟਰ ਇਨ ਲੋ ਨੇ ਆਉਣਾ ਨਨਾਣ ਨੇ। ਫੇਰ ਉਹਨੇ ਆਣਾ ਵੇ ਤੇ ਫੇਰ ਔਹਦੀ ਤਿਆਰੀ ਪਹਿਲਾਂ ਹੀ ਕਰਕੇ ਰੱਖ ਲਾਂ। ਫਿਰ ਆਏਗੀ ਤੇ ਫਿਰ ਖਾਣਾ-ਪੀਣਾ, ਅੱਗੇ-ਪਿੱਛੇ ਹਦੇ ਹੋਦੇ ਫੇਰ ਬਜ਼ਾਰ ਜਾਣਾ ਨੀ ਹੁੰਦਾ। ਫੇਰ ਹੁਣ ਆਪਣੇ ਹਿਸਾਬ ਨਾਲ ਹੀ ਲੈਵਾਂ ਨਾ ਜੋ ਸਮਾਨ ਲਿਆਉਣਾ ਲੈਣਦੇ।
ਕਿੱਥੋਂ ਮਤਲਬ ਗੱਲ ਕਰਦੇ ਹੋ ਤੁਸੀਂ?
ਮਾਰਕੀਟ ਤੋਂ ਹੀ ਸਾਡੇ ਲੋਕਲ ਮਾਰਕੀਟ ਹੈਗੀ ਹੈ।
ਠੀਕ ਹੈ, ਠੀਕ ਹੈ। ਮਤਲਬ ਨੇੜੇ ਹੀ ਹੋਣੀ ਹਾਂਜੀ ਹਾਂ।
ਦੂਰ ਵੀ ਨਹੀਂ ਏ
ਹਾਂਜੀ।
ਦੂਰ ਨਹੀਂ ਜਾਇਆ ਜਾਂਦਾ।
ਉਹੀ ਹੈ ਕਿ ਅਗਰ ਚਲੋ ਨਾਲ ਹੋਵੇ ਨਾ ਕੋਈ ਸਾਥ ਦੇਣ ਵਾਲਾ। ਤਾਂ ਚਲਿਆ ਜਾਂਦੇ ਨੇ ਇਕੱਲੇ ਨੂੰ ਵੀ ਆ ਹੁੰ ਵੀ ਇਕੱਲਾ ਕੀ ਕਰਾਂਗੇ ਜਾ ਕੇ?
ਮਹਿੰਗੀ ਆ ਜਾ ਮਿੰਵੇ ਕਿ ਨੇੜੋਂ ਮਿਲ ਜਾ ਚੀਜ਼ ਭਾਵੇਂ ਦਸ ਵੀਹ ਸੌ ਰੁਪਏ ਮਹਿੰਗੀ
ਹਾਂਜੀ-ਹਾਂਜੀ। ਸਾਡੇ ਵੀ ਐ ਤਾਂ ਮਤਲਬ ਨੇੜੇ ਹੀ ਹੈ। ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ। ਚਲੇ ਜਾਣੇ ਆ ਕਈ ਵਾਰ ਚਲੋ ਏ ਹੁੰਦਾ ਵੀ ਮੰਮਾ ਦੇ ਨਾਲ ਚਲੀ ਜਾਂਨੀ ਆਾਂ ਕਈ ਵਾਰ ਕੱਲੀ ਲੈ ਆਨੀ ਆ ਕੁੱਝ ਸਮਾਨ।
ਆਹੋ ਨਹੀਂ ਰਾਸ਼ਨ ਤੇ ਮੈਂ ਹੁਣ ਮੰਗਵਾ ਲੈਣੀ ਹਾਂ। ਫਿਰ ਕੀ ਕਰੀਏ?
ਅਹ ਤੁਹਾਡੇ ਇੱਥੇ ਡਿਲੀਵਰੀ ਹੋ ਜਾਂਦੀ ਏ।
ਆਹੋ। ਕੋਈ ਕੁਛ ਵੀ ਮੰਗਵਾ ਲਓ ਤੁਸੀਂ ਤੇ ਚਾਹੇ ਤੁਸੀਂ। ਪੰਜਾਹ ਰੁਪਏ ਦੀ ਚੀਜ਼ ਮੰਗਵਾ ਲਓ ਤੁਹਾਡੇ
ਹਾਂਜੀ-ਹਾਂਜੀ। ਔਨਲਾਈਨ ਕੰਮ ਤਾਂ ਵੈਸੇ ਵਧੀਆ ਆਪਾਂ ਘਰੇ ਬੈਠੇ ਬੈਠੇ ਉਹ ਕਰ ਲੈਂਨੇ ਹਾਂ।
ਹੁਣ ਉੱਤੇ ਦੇ ਮਕਾਨ ਨੇ ਸਾਡੇ।
ਹਮ-ਹਮ, ਹਾਂਜੀ। ਇਹ ਤਾਂ ਬੰਦੇ ਨੂੰ, ਉਹੀ ਤੇ ਹੈਗਾ ਬੰਦਾ ਜੈ ਪੌੜੀਆਂ ਤੋਂ ਚੜ੍ਹ ਕੇ ਆਵੇ, ਉਤਰੇ ਤਾਂਦਾ ਸਾਹ ਹੀ ਨਾ ਟਿੱਕੇ ਓਦਾ ਤਾਂ।
ਆਹੋ।
ਉਹਦਾ ਮਤਲਬ
ਫਿਰ ਤੁਹਾਨੂੰ ਤਾਂ ਕੋਈ ਸੈਰ ਵਗੈਰਾ ਕਰਨ ਦੀ ਲੋੜ ਨ ਆਈ ਚ ਚ ਕੇ ਆਹੋ ਕੱਲ ਕੀ ਹੋਇਆ ਮੈਂ ਗੁਰਦੁਆਰੇ ਆਈ। ਤੇ ਉੱਪਰ ਚੜ੍ਹਦੀ ਪਈ ਸੀ। ਤੇ ਇਹ ਮੇਰੇ ਪਿੱਛੇ ਨਾ ਤੇ ਮੈਂ ਚੜਦੀ ਪਈ ਚੜਦੇ-ਚੜਦੇ ਮੈਂ ਟੈਰਿਸ ਤੇ ਵੀ ਮੈਨੂੰ ਪਤਾ ਈ ਨੀ ਲੱਗਿਆ ਐ ਆਪਣਾ ਫੋਰਥ ਫਲੋਰ ਤੇ ਖਲੋ ਕੇ ਦੇਖ ਕਿੱਥੇ ਗਈ ਕਿ ਥੇ ਗਈ ਏਨਾਂ ਨੂੰ ਵਾਜ਼ ਦਿੱਤੀ ਕਿੱਥੇ ਵੇ। ਮੈਂ ਕਈਆ ਓ ਮੇ ਤਾਂ ਤੇਆਂਨ ਈ ਨੀ ਮੇਰਾ ਤੂੰ ਉੱਪਰ ਪੋਂਚ ਗਈ ਐ।
ਹਾਂਜੀ ਓਹੀ ਤੇ ਹੈ ਬੰਦਾ ਸਾਹ-ਸਾਹ ਸਈ ਗੱਲ ਐ ਇਨਾਂ ਚੜ ਜਾਂਦੈ ਜਦੋਂ ਮੈਂ ਕੋਲਜ ਸਾਨੂੰ ਕੈਂਦੇ ਨੇ ਕੀ ਲਿਫਟ ਨਾ ਯੂਜ ਕਰੋ ਵੀ ਤੁਸੀਂ ਅਸੀਂ ਤਾਂ ਫੇਰ ਵੀ ਥਰਡ ਫਲੋਰ ਤੇ ਜਾਣਾ ਹੁੰਦੈ ਉਸ ਟਾਈਮ ਈ ਐ ਹੋ ਜਾਂਦੈ ਵੀ ਹਾਏ ਥਰਡ ਫਲੋਰ ਕਿਡੀ ਦੂਰ ਐ।
ਅਰੇ ਮੁੜ-ਮੁੜ ਕੇ ਦਿਮਾਗ ਹੱਥ ਚ ਕੋਈ ਸਮਾਨ ਹੋਏ ਤੇ ਦਿਮਾਗ ਪਰੇਸ਼ਾਨ ਹੋ ਜਾਂਦਾ।
ਹਾਂਜੀ ਇੱਕ ਦ ਨਾ ਓਹੀ ਐ ਵੀ ਘੋਲ ਹੋ ਜਾਂਦੀਆਂ ਨੇ ਕੌਣ ਬਾਰ-ਬਾਰ ਥੱਲੇ ਉਤਰੂ ਉੱਪਰ ਜਾਊਗਾ।
ਤੇ ਸਭ ਸਮਾਨ ਮੰਗਾਂਨੀ ਆ ਔਨਲਾਈਨ ਵਈਆ ਕੁੱਛ ਵੀ ਖਾਣਾ ਵੀ ਬ੍ਰੈਡ ਮੰਗਾਂਨੀ ਆ ਜੋ ਮੰਗਾਂਨਾ ਈ ਓਨਲਾਈਨ ਕਰਦੋ ਆ ਜਾਏਗਾ ਆਪਣੇ ਆਪ ਘਰ।
ਹਾਂ ਜੀ ਨੀ ਚਲੋ ਏ ਤਾਂ ਵਧੀਆ-ਵਧੀਆ ਓਨਲਾਈਨ ਚੀਜ਼ ਵੀ ਹਾਂਜੀ ਓਨਲਾਈਨ ਚੀਜ਼ ਨੇ ਤਾਂ ਬੋਤ ਫੈਦਾ ਕਰਤਾ ਆਪਣਾ।
ਆਪਣਾ ਜਿਹੜਾ ਉੱਤੇ ਪੁਚਾਨ ਦਾ
ਹਾਂਜੀ-ਹਾਂਜੀ ਬਸ ਓਈ ਹੁੰਦਾ ਕੀ ਹਾਂ ਓ ਆਪਣਾ ਐ ਹੁੰਦਾ ਕਿ ਚਲੋ ਨੀਚੇ ਹੁਣ ਕਿਹੜਾ ਆਵੇ ਏਡੀ ਦੂਰ ਫੇਰ ਜਾਵੇ ਹੂੰ। ਹੋਰ ਦੱਸੋ ਦਿਨ ਕਿਵੇਂ ਲੰਘਦਾ ਤੁਹਾਡਾ ਕੀ
ਮੈਨੂੰ ਤਾਂ ਪਤਾ ਈ ਨੀ ਚੱਲਦਾ ਕਈ ਵਾਰ ਮੇਰਾ ਦਿਨ ਲੰਘਿਆ ਕਿੱਥੇ ਵੇ।
ਏਨੇ ਬਿਜੀ ਹੋ ਜਾਂਨੇ ਓ।
ਆਹੋ।
ਓਹੀ ਤੇ ਹਾਂਜੀ ਹਾਂ ਮਤਲਬ ਸਵੇਰੇ-ਸਵੇਰੇ ਹ ਸਵੇਰ ਦਾ ਖਾਣੇ ਦਾ ਫਿਰ ਦੁਪੇਰ ਦਾ ਫਿਰ ਸ਼ਾਮੀ ਸਭ ਖੁਸ਼ ਹੁਓ ਹ ਚਲੋ ਵਧੀਆ।
ਹੋਰ
ਬਸ ਹਾਂਜੀ, ਵਧੀਆ। ਸਾਰਾ ਕੁਛ ਬਸ ਅਸੀੇ ਵੇਲੇ ਹੁਣੇ ਹਾਂਜੀ।
ਅਸੀਂ ਤੇ ਵੇਲੇ ਹੀ ਨਹੀਂ ਹੁੰਦੇ ਕਦੀ ਵੀ ਮੈਂ ਕੰਮ ਵਾਲੀ ਨੀ ਲਗਾਈ। ਏਨਾ ਤੇ ਕੰਮ ਸਾਰਾ ਆਪ ਹੀ ਕਰਨੀ ਆ। ਇਹ ਕੰਮ ਆਪ ਹੀ ਕਰਨਾ ਏ।
ਠੀਕ ਏ। ਠੀਕ ਏ। ਤੇ ਮਤਲਬ ਸਾਰਾ ਘਰ ਦਾ ਤੁਸੀਂ ਆਪ ਹੀ ਕਰਦੇ ਹੋ।
ਆਪੇ ਸਾਰਾ ਕੰਮ ਪੌੜੀਆਂ ਵੀ ਧੋਣੀਆਂ ਇੱਥੇ ਮਤਲਬ ਹਰ ਫਲੋਰ ਦੀ ਪੋੜੀ ਆਪ ਧੋਣੀ ਹੁੰਦੀ ਹੈ ਜੋ ਜਿਥ ਉੱਥੇ ਰਹਿੰਦਾ ਵ ਉਹ ਉੱਥੇ ਨਹੀਂ ਤੁਰਗਾ ਮੇਰੇ ਸਾਹਮਣੇ ਕੋਈ ਰਹਿ ਨਹੀਂ ਰਿਹਾ ਤੇ ਮੈਨੂੰ ਫਿਰ ਦੋ ਫਲੋਰ ਦੀ ਪੌੜੀਆਂ ਆਪੇ ਹੀ ਧੋਣੀਆਂ ਪੈਂਦੀਆਂ ਨੇ।
ਹਾਂਜੀ ਹੋਰ
ਉਹ ਵੱਖਰਾ ਕੰਮ ਹੋ ਜਾਂਦਾ ਹੈ ਨਾਲ, ਜਿੱਦਣ ਧੋਵੋ ਅਗਲੇ ਦਿਨ ਨੇਰੀ ਆ ਜਾਂਦਾ। ਦੀ ਆ।
ਇਹ ਵੀ ਪੱਕੀ ਗੱਲ ਆ
ਜਿੱਦਾਂ ਚੰਗੀ ਤਰ੍ਹਾਂ ਬੂਹੇ ਬਾਰੀਆਂ ਸਾਫ਼ ਕਰਨਣੀਆਂ ਨਾ ਤੇ ਉਹਨੇ ਨੇਰੀ ਨੇ ਆਣਾ ਹੀ ਆਣਾ।
ਹਾਂ ਉਹੀ ਤੇ ਹੈਗਾ ਕਿ ਦੱਸ ਉ ਇੱਕ ਤਾਂ ਬੰਦੇ ਨੇ ਇੰਨੀ ਮਿਹਨਤ ਕਰਕੇ ਸਾਫ਼ ਸਫ਼ਾਈ ਕੀਤੀ ਹੁੰਦੀ ਆ। ਤੋ ਨੇਰੀ ਆਜੇ।
ਵਾਹ ਫਿਰ ਬੱਤੀ ਚਲੀ ਜਾਏਗੀ, ਫੇਰ ਬੱਤੀ ਵੀ ਨਹੀਂ ਆਏਗੀ।
ਹਾਂਜੀ ਹਾਂ ਲਾਈਟ ਦਾ ਤਾਂ ਬਾਹਲਾ ਹੀ ਔਖਾ ਹੋ ਜਾਂਦਾ।
ਬਹੁਤ ਜ਼ਿਆਦਾ ਹੁਣ ਵੀ ਲਾਈਟ ਗਈ ਹੋਈ ਹੈ ਦੋ ਘੰਟੇ ਹੋ ਗਏ ਨੇ ਲਾਈਟ ਗਈ ਦੀ ਹੈ ਸਾਡੇ
ਸਾਡੇ ਮਤਲਬ ਪਹਿਲਾਂ ਚਲੀ ਗਈ ਸੀਗੀ ਬਟ ਆ ਗਈ ਸੀਗੀ ਫੇਰ ਅੱਧੇ ਕੁ ਘੰਟੇ ਵਿੱਚ।
ਇੱਥੇ ਤਾਂ ਲਾਈਟ ਹੀ ਬਹੁਤ ਜਾਂਦੀ ਹੈ ਬਹੁਤ ਜ਼ਿਆਦਾ ਲਾਈਟ ਜਾਂਦੀ ਏ।
ਹਾਂਜੀ ਉਹੀ ਹੈ ਨਾ ਕਿ ਪੱਖੇ ਕੱਲੇ ਨਾਲ ਵੀ ਨਹੀਂ ਸਰਦਾ ਹੈਗਾ ਗਰਮੀ ਇੰਨੀ ਜ਼ਿਆਦਾ
ਤੇ ਚੱਲਦਾ ਨਹੀਂ ਸਾਡਾ ਤਾਂ ਏ ਸੀ ਚੱਲਦੇ ਹੈ
ਹਾਂਜੀ
ਚੱਲਦਾ ਹੀ ਰਹਿੰਦਾ ਹੈ ਫੇਰ ਬੰਦ ਬੱਤੀ ਹੋਈ ਜਾਂਦੀ ਹੈ ਤਾਂ ਹੀ ਬੰਦ ਹੁੰਦੇ ਨੇ
ਹਾਂਜੀ-ਹਾਂਜੀ। ਉਹੀ ਤਾਂ ਹੈਗਾ ਹੁਣ ਗਰਮੀ ਅਗਰ ਗਰਮੀ ਘੱਟ ਹੋਊਗੀ ਆਪਾਂ ਨੂੰ ਇਹ ਫੇਰ ਹੀ ਹੈ ਕਿ ਹਾਂ ਚਲੋ ਆਪਾਂ ਪਖਾ
ਫੋਰਥ ਫਲੋਰ 'ਤੇ ਗਰਮੀ ਵੀ ਜਾਂਦੀ
ਤੁਹਾਡੇ ਤੋਂਪ ਪਰ ਵੀ ਹੈ ਫਲੋਰ ਕੋਈ?
ਉਪਰ ਨਹੀਂ ਹੈ ਨਾ ਉਪਰ ਟੈਰਿਸ ਹੈ ਉਹ ਸਭ ਦਾ ਸਾਂਝਾ ਟਹਿਰੀ ਸੀ ਮਤਲਬ ਛੱਤ ਸਭ ਦੀ ਹੈ ਜਿਹੜਾ ਮਰਜੀ ਕਿੱ ਤੇ ਹਜੇ ਬਹੁਤ ਜਿਆਦਾ ਸਬਦੀਆਂ ਪਾਣੀ ਦੀ ਤੰਗੀਆਂ ਪਈਆਂ ਹੋਈਆਂ ਨੇ।
ਉਹੀ ਹੈ ਕਿ ਚਲੋ ਸਰਦੀਆਂ ਚ ਤਾਂ
ਕਿਨਾ ਜ਼ਿਆਦਾ ਹੈ ਕਿ ਤੁਸੀਂ ਬੂਆ ਵੀ ਨ ਨਾ ਬੂਆ ਖੋਲ ਸਕਦੇ ਹੋ ਨਾ ਬਾਰਿ ਖੋਲ ਸਕਦੇ ਹੋ
ਹਾਂਜੀ ਉਹੀ ਹੈ ਕਿ ਚਲੋ ਹਨਾ ਸਰਦੀਆਂ ਚ ਤਾਂ ਐਵੇਂ ਦੀ ਜਗ੍ਹਾ ਫਾਇਦਾ ਦਿੰਦੀ ਹੈ ਪਰ ਗਰਮੀਆਂ ਚ ਤਾਂ ਬਾਹਲਾ ਗਰਮ ਹੋ
ਬਹੁਤ ਉਬਲਦਾ ਏ ਘਰ
ਹਾਂਜੀ।
ਬਹੁਤ ਜ਼ਿਆਦਾ ਮਤਲਬ ਘੁੰਮਣ ਚ ਚਲੇ ਜਾਂਦੇ ਆ ਮਨ ਕਰਦਾ ਹੈ ਅਤੇ ਚਲੇ ਜਾਂਦੇ ਹਾਂ ਮੱਥਾ ਟੇਕਂ ਆ ਗੁਰਦੁਆਰਾ ਸਾਹਿਬ ਚਲੇ ਗਏ ਨੇੜੇ ਤੇੜੇ-ਤੇੜੇ ਗੁਰਦੁਆਰਾ ਸਾਹਿਬ ਹੁੰਦੇ ਨੇ। ਸਵੇਰੇ ਜਾ ਕੇ ਸ਼ਾਮੀ ਘਰ ਆ ਜਾਂਦੇ ਆ। ਲੰਗਰ ਪਾਣੀ ਫਿਰ ਆਪਣਾ ਸ਼ੱਕ ਕੇ ਹੀ ਜਾਂਨੇ ਆਾਂ
ਹਾਂਜੀ ਉਹ ਤੇ ਹੈਗਾ ਫੇਿਰ ਐਂ ਹੁੰਦਾ ਨਾ ਕਿ ਹੁਣ ਕੌਣ ਬਣਾਵੇ
ਆਹੋ ਨਾਲ ਸਾਰੇ ਇਕੱਠੇ ਜਾਂਦੇ ਆ ਨਾ ਅਸੀਂ ਤੇ ਫਿਰ ਖਾ ਪੀ ਕੇ ਜਾਂਦੇ ਹਾਂ ਫੇਰ ਬਾਹਰੋਂ
ਹਾਂ ਨਹੀਂ ਚਲੋ ਵਧੀਆ ਇਹ ਤਾਂ ਠੀਕ ਹੈ। ਨਾਲੇ ਟਾਈਮ ਸਪੈਂਡ ਹੋ ਜਾਂਦਾ ਤੇ ਨਾਲੇ ਮਾਹੌਲ ਚੇਂਜ ਹੋ ਜਾਂਦਾ ਥੋੜਾ ਜਾ
ਹਾਂ ਉਹ ਤਾਂ ਹੈ। ਮਿਲ ਕੇ ਗੱਲਬਾਤ ਕਿ ਦਿਲ ਵੀ ਹੌਲਾ ਹੋ ਜਾਂਦਾ ਹੈ।
ਜੀ ਹਾਂਜੀ ਬਿਲਕੁਲ ਜਾਣਾ ਵੀ ਚਾਹੀਦਾ ਕਿਤੇ ਨਾ ਕਿਤੇ
ਹੋਰ ਸੁਣਾਓ ਸਭ ਵਧੀਆ
ਤੁਹਾਡੀ ਆਵਾਜ਼ ਬੜੀ ਸਲੋ ਆ ਰਹੀ ਹੈ
ਹਾਂ ਚਲੋ ਠੀਕ ਹੈ ਜੀ ਚਲੋ ਮਿਲਦੇ ਹਾਂ ਫਿਰ
ਹਾਂਜੀ ਠੀਕ ਹੈ ਜੀ ਚੰਗਾ ਠੀਕ ਆਪਕੇ ਜੀ ਸਤ ਸ੍ਰੀ ਅਕਾਲ ਜੀ